ਹੈਲੋ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਮੈਂ ਸੂਟ ਸੀ ।
ਅੱਛਾ-ਅੱਛਾ ਵਧੀਆ, ਅੱਛਾ। ਹੋਰ ਆਪਣਾ ਕੀ ਪਲਾਨਿੰਗ ਏ? ਗਰਮੀ ਦੀ ਗਰਮੀ ਦੀਆੰ ਛੁੱਟੀਆਂ ਚ ਕਿਤੇ ਚੱਲਨਾ ਘੁੰਮਨ?
ਹਾਂਜੀ ਸੋਚਿਆ ਤੇ ਸੀਂ ਜਾਣਾ ਏ, ਤੁਸੀਂ ਇਥੋਂ ਕਿਧਰੇ ਜਾਣਾ ਏ ਕੋਈ?
ਹਾਂ ਉਹੀ ਮੈਂ ਕਹਿ ਰਿਹਾ ਵੀ ਚੱਲਦੇ ਆ ਫੈਮਲੀਆਂ ਲੈ ਕੇ ਹੈਨਾ। ਤੁਸੀਂ ਬੱਚ੍ਯਾਂ ਨਾਲ ਚਲੋ ਅਸੀਂ ਵੀ ਚੱਲਦੇ ਆਂ।
ਕੇੜੇ ਪਾਸੇ ਚੱਲੀਏ ਬੋਲੋ, ਹਾਂਜੀ?
ਯਾ ਫੇਰ ਕਿਤੇ ਯਾਤਰਾ ਤੇ ਚੱਲੀਏ?
ਤੁਵਾਡੀ ਆਵਾਜ਼ ਠੀਕ ਨੀ ਆਂਦੀ ਜੀ ਨੈਟਵਰਕ ਠੀਕ ਨਹੀ ਤੁਵਾਡੇ।
ਹੈਲੋ
ਹ ਮੈਂ ਕਹ ਰਹਯਾਂ ਬਈ ਕਿਤੇ, ਕਿਤੇ ਨਾ ਆਪਣਾ ਯਾ ਯਾਤਰਾ ਤੇ ਚੱਲਦੇ ਆ ਫੇਰ।
ਹਾਂਜੀ-ਹਾਂਜੀ।
ਹੈ ਨਾ ਏਧਰ ਚੱਲੀਏ ਆਪਣਾ ਕੀ ਕਹਿੰਦੇ ਨੇ ਅਨੰਦਪੁਰ ਸਾਹਿਬ?
ਅਨੰਦਪੁਰ ਸਾਹਿਬ ਅਨੰਦ ਅਨੰਦ ਪੁਰ ਸਾਹਿਬ ਚੱਲਦੇ ਆ ਹੈਨਾ, ਇੱਕ ਸਵੇਰੇ ਟ੍ਰੇਨ ਜਾਂਦੀ ਏ ਤੇ ਉਦੇ ਤੇ ਚੱਲਦੇ ਆਂ ਆਪਾਂ ਦੁ ਦੁਪਹਿਰ ਤੱਕ ਪਹੁੰਚਾ ਦੇਂਦੀ ਏ ਉਹ ਇੱਕ ਦੋ ਦਿਨ ਰੁਕ ਤੇ ਉੱਥੇ ਤਾਂ ਆਪਾਂ ਫੇਰ ਉੱਥੋਂ ਆ ਜਾਂਨੇ ਆਂ ਜੇ ਅਨੰਦਪੁਰ ਸਾਹਿਬ ਨਹੀਂ ਚੱਲਣਾ ਫੇਰ ਪੌਟਾ ਸਾਹਿਬ ਚੱਲਦੇ ਆਂ।
ਹਾਂਜੀ ਪੋਂਟਾ ਸਾਹਿਬ ਚਲਦੇ ਆਂ ਪੋਂਟਾ ਸਾਹਿਬ ਬਾਈਕ ਵਗੈਰਾ ਤੇ ਵੀ ਜਾ ਸਕਾਂਗੇ।
ਹਾਂ। ਓ ਵੀ ਗੱਲ ਠੀਕ ਏ। ਬਾਾਈਕ ਕਿਉਂ ਖਰਾਤਾ ਆਪਾਂ- ਆਪਾਂ ਆਪਾਂ ਨਹੀਂ ਫੇਰ ਆਪਾਂ। ਗੱਡੀ ਕਰ ਲੈਂਨੇ ਹਾਂ। ਆਪਾਂ ਵੱਡੀ ਗੱਡੀ ਕਰ ਲੈਂਨੇ ਹਾਂ। ਕੋਈ ਟੈਕਸੀ-ਟੁਕਸੀ ਕਰ ਲੈਂਨੇ ਹਾਂ ਕੋਈ ਦਿੱਕਤ ਨਹੀਂ। ਕਿਉਂਕਿ ਆਪਣੀਆਂ ਜਿਹੜੇ ਆਪ ਆਪਣੇ ਜਿਹੜੇ ਫੋਰ ਵੀਲਰ ਨੇ ਉਹ ਛੋਟੇ ਨੇ
ਹਾਂਜੀ ਹਾਂਜੀ ਹਾਂਜੀ।
ਵੱਡੀ ਗੱਡੀ ਕਰ ਲੈਂਦੇ ਆ, ਟੈਨ ਸੀਟਰ ਦੀ।
ਹਾਂਜੀ।
ਤੇ ਤੁਸੀਂ, ਮੈਨੂੰ ਦੱਸ ਦਿਓ ਪੱਕੀ ਪਲਾਨਿਂਗ ਕਰਕੇ ਹੈਨਾ।
ਹਾਂਜੀ। ਕੋਈ ਨੀ ਘਰ ਗੱਲ ਕਰਕੇ ਫੇਰ ਦੱਸਾਂਗੀ।
ਹਾਂ ਘਰ ਗੱਲ ਕਰ ਲੋ। ਤੇ ਮੇਰੀ ਪਲਾਨਿੰਗ ਤਾਂ ਇਹ ਹੈਗੀ ਏ। ਕਈ ਏਨੂੰ ਐਥੇ ਆਪਣੀ ਫੈਮਿਲੀ ਨਾਲ, ਪੋਂਟਾ ਸਾਹਿਬ ਦੇ ਅੱਗੇ ਵੀ ਚੱਲਦੇ ਹਾਂ। ਅੱਗੇ ਇੱਕ ਸੰਤਾ ਦਾ ਤਪ ਸਥਾਨ ਹੈ। ਉੱਥੇ ਵੀ ਚਲ
ਅੱਛਾ ਜੀ। ਅ ਹਾਂਜੀ-ਹਾਂਜੀ ਕੋਈ ਨੀ ਚੱਲਾਂਗੇ। ਸ਼ਿਵਕੇ ਦੀ ਜਗ੍ਹਾ ਤੇ।
ਡੇਰਾ। ਆਪਣਾ ਦੇਰਾਦੂਨ ਤੋਂ ਪਹਿਲਾਂ ਹੀ ਆ ਜਾਂਦਾ ਐ।
ਅੱਛਾ।
ਤੇ ਅੱਗੇ
ਉਹ ਵੀ
ਅੱਗੇ ਆਪਣਾ। ਰਿਸ਼ੀਕੇਸ਼ ਅੱਗੇ ਹੇਮਕੁੰਟ ਸਾਹਿਬ ਦਾ ਰਸਤਾ ਚਾਲੂ ਹੋ ਜਾਂਦੈ। ਜੇ ਕੋਈ ਇਸ ਤਰ੍ਹਾਂ ਦੀ ਪਲਾਨਿੰਗ ਲੈ ਕੇ ਗਿਓ। ਤੇ ਫਿਰ ਲੌਂਗ ਰੂਟ ਤੇ ਟੂਰ ਤੇ ਚੱਲਣੇ ਆ। ਬੋਲੋ।
ਹਾਂਜੀ। ਕੋਈ ਵੀ ਆਪੇ ਗੱਲ ਘਰ ਸਾਰੀ ਫੈਮਿਲੀ ਨਾਲ ਗੱਲ ਹੋਏਗੀ ਨਾ ਪਹਿਲੇ।
ਹੇਮਕੁੰਟ ਸਾਹਿਬ ਦਾ ਹੈ ਵਿਚਾਰ ਕਰੋ। ਕਰੋ ਪਲਾਨਿੰਗ ਚਲਦੇ ਆ।
ਹਾਂਜੀ ਹਾਂਜੀ ਕੋਈ ਨੀ ਕਰਾਂਗੇ ਜੀ।
ਤੁਸੀਂ ਆ ਚਾਰ-ਪੰਜ ਜਾਣੇ
ਕੀ ਚਾਰਜਿਸ ਵਗੈਰਾ। ਖਰਚਾ ਵਗੈਰਾ ਕੀ ਆ ਜਾਂਦਾ ਏ?
ਖ਼ਰਚਾ ਇੱਕ ਬੰਦੇ ਦਾ ਮੇਰੇ ਖਿਆਲ ਨਾਲ! ਜੇ ਟੈਕਸੀ ਕਰਾਂਗੇ ਆਪਾਂ ਤੋੜ ਤੱਕ ਤੇ ਨਾ- ਨਾ ਕਰਦਿਆਂ ਵੀ ਨਾ ਪੰਜ-ਪੰਜ ਹਜ਼ਾਰ ਰੁ ਖਰਚ ਹੋ ਜਾਣਗੇ ਇੱਕ ਜਣੇ ਦੇ ਸਿਰਫ਼ ਖਰਚਾ-ਖਰਚਾ। ਬਾਕੀ ਤੁਸੀਂ ਜੋ ਖਾਣਾ ਪੀਣਾ ਉਹ ਸਭ ਵੱਖਰਾ ਹੈ। ਕਿ ਸਿਰਫ ਟੈਕਸੀ ਦਾ ਖਰਚਾ। ਮਤਲਬ ਇੱਕ- ਇੱਕ ਬੰਦੇ ਤੇ ਚਾਰ -ਪੰਜ ਹਜ਼ਾਰ ਰੁਪਇਆ ਆ ਜਾਏਗਾ ਖਰਚਾ। ਚਾਰ ਹਜ਼ਾਰ, ਪੰਜ ਹਜ਼ਾਰ। ਹੋਟਟਲ ਆਣ ਜਾਣ ਦਾ ਹਾਂ। ਤੇ ਬਾਕੀ ਤੁਸੀਂ ਜਿਤਨਾ ਰਸਤੇ 'ਚ ਖਰਚਾ ਕਰਨਾ। ਉਹ ਤੁਹਾਡੇ ਆਪਣੇ 'ਤੇ ਡਿਪੈਂਡ ਕਰਦੈ।
ਹੂੰ ਹੂੰ
ਹਨਾ‌ਤੇ ਕਰੋ ਵਿਚਾਰ ਕਰੋ ਹਾਂ। ਇਕੱਠੇ ਚਲਦੇ ਆਂ। ਥੋੜਾ ਉਹ ਇਕੱਠੇ ਵੀ, ਥੋੜਾ ਵਧੀਆ ਮਜ਼ਾ ਵੀ ਆਂਦੈ, ਆਨੰਦ ਆਏਗਾ ਹਨਾ।
ਹਾਂਜੀ। ਸਾਰੀ ਫੈਮਲੀ ਇਕੱਠੇ ਹੋ ਕੇ ਜਾ
ਹਾਂ। ਵਧੀਆ ਸਾਰੇ ਇਕੱਠੇ ਹੋ। ਚੱਲਦੇ ਆਂ ਬੱਚੇ ਬੱਚੇ ਸਭ ਨਾਲ ਲੈ ਲੈਂਦੇ ਹਾਂ ਤੇ
ਫਿਰ-ਫਿਰ ਕਦੀ ਉੱਧਰ ਦਾ ਟੂਰ ਬਣਾਵਾਂਗੇ। ਇੱਧਰ ਅ ਪਟਨਾ ਸਾਹਿਬਾਨ ਹੈਨ। ਹੈਨਾ।
ਪਟਨਾ ਸਾਹਿਬ ਹਾਂਜੀ ਪਟਨਾ ਸਾਹਿਬ ਵੀ ਉੱਧਰ ਅਸੀਂ ਗਏ ਸੀ ਪਲ ਤੁਸੀਂ ਗਏ ਹੋ।
ਹਾਂ ਨਹੀਂ ਮੈਂ ਤੇ ਇੱਕ ਦੋ ਵਾਰੀ ਹੋਇਆ ਪਰ ਕਾਫ਼ੀ ਪਹਿਲੇ ਗਏ ਸੀ।
ਅੱਛਾ -ਅੱਛਾ
ਹਾਂ ਪਟਨਾ ਸਾਹਿਬ ਬਿਹਾਰ ਵਿੱਚ ਹੈਗਾ ਬਿਹਾਰ ਵਿੱਚ
ਅੱਛਾ ਜੀ।
ਹਾਂ ਤੇ ਆਪਣਾ ਔਰ ਆਪਣਾ ਸਕੂਟੀ ਦਾ ਕੀ ਬਣਿਆ ਫਿਰ ਤੁਸੀਂ ਸਕੂਟੀ ਲੈਣੀ ਸੀ।
ਸਕੂਟੀ ਅਸੀਂ ਲੈਣੀ ਤੇ ਹੈ ਵੇ ਹਲੇ ਥੋੜਾ ਬਜਟ ਵਿੱਚ ਨਹੀਂ ਆ ਰਹੀ।
ਨਹੀਂ ਜੇ ਲੈਣੀ ਹੈ ਤਾਂ ਮੈਨੂੰ ਦੱਸੋ ਮੈਂ ਤੁਹਾਨੂੰ ਲੈ ਦੇਣਾ ਜੇ ਨਵੀਂ ਲੈਣੀ ਹੈ ਤਾਂ ਨਵੀਂ ਪੁਰਾਣੀ ਲੈਣੀ ਹੈ ਪੁਰਾਣੀ ਆਪਣੇ ਸਰ ਕਲ ਵਿੱਚ ਬਹੁਤ ਬੰਦੇ ਹੈਗੇ ਨੇ ਜਿਹੜੇ ਸਕਿੰਡ ਹੈਂਡ ਵੀ ਕੰਮ ਕਰਦੇ ਨੇ।
ਨਵੀਂ-ਨਵੀਂ
ਨਵੀਂ ਲੈਣੀ ਆ ਹਾਂ ਨਵੀਂ ਨਵੇਂ ਸ਼ੋਅਰੂਮ ਵਾਲੇ ਆਪਣੇ ਇੱਕ ਦੋ ਬੰਦੇ ਹੈ ਨੇ ਮਿੱਤਰ ਨੇ ਬੜੇ ਵਧੀਆ ਰੇਟ ਵੀ ਜੈਨੂਅਨ ਲੱਗਾ ਦੇਣਗੇ ਹਾਂ-ਹਾਂ।
ਕੋਈ ਨੀ ਹਾਂਜੀ ਆ। ਹਾਂਜੀ- ਹਾਂਜੀ -ਹਾਂਜੀ ਦੱਸੋ।
ਕਿਉਕਿ ਹੁਣ ਅੱਗੇ ਮਹਿੰਗਾਈ ਦਾ ਜ਼ਮਾਨਾ। ਤੇ ਇਲੈਕਟ੍ਰਿਕ ਵਹੀਕਲ ਬਹੁਤ ਵਧੀਆ ਰਹਿੰਦਾ ਹੈ ਥੋੜਾ ਸਸਤਾ ਵੀ ਪੈਂਦਾ।
ਹਾਂਜੀ ਵੀਕਲ ਜ਼ਰੂਰੀ ਵੀ ਹੈ ਹਰ ਸਾਰੇ ਸਖਾਂਣਾ ਜ਼ਰੂਰੀ ਵੀ ਹੁੰਦਾ।
ਬਿਲਕੁਲ- ਬਿਲਕੁਲ ਅਤੇ ਹੋਰ ਅੱਗੇ ਮਹਿੰਗਾਈ ਵੱਧ ਰਹੀ ਹੈ ਤੇ ਉਸ ਸਿਚੁਏਸ਼ਨ ਵਿੱਚ ਵਿੱਚ ਵੀ ਉਹ ਫਾਇਦੇਮੰਦ ਰਹੇਗੀ ਇਲੈਕਟ੍ਰਿਕ ਸਕੂਟੀ ਹੈ ਨਾ। ਤੇ ਤੁਹਾਡਾ ਭਰਾ ਕੀ ਕਰ ਰਿਹਾ ਅੱਜ ਕੱਲ
ਮੇਰਾ ਭਰਾ ਤੇ ਉਹ ਬਸ ਜੋਬ ਕਰ ਰਿਹਾ ਅਸੀਂਥੇ ਕੈ ਤੇ ਲੱਗਿਆ ਹੋਇਆ।
ਅੱਛਾ- ਅੱਛਾ ਵਧੀਆ ਕੰਮ ਹੈ ਜੇ ਚੱਲ ਜਾਏ ਤੇ ਬਹੁਤ ਵਧੀਆ ਨਹੀਂ ਆਪਣੀ ਆ ਦੁਕਾਨ ਹੀ ਆ ਹਲੇ ਕਿਤੇ ਜੋਬ ਕਰ ਰਿਹਾ।
ਅਜੇ ਜੋਬ ਕਰ ਰਿ
ਅੱਛਾ ਹਾਂ ਨਹੀਂ ਚੰਗੀ ਤਰ੍ਹਾਂ ਸਿੱਖ ਜਾਏਗਾ ਨਾ ਤੇ ਫਿਰ ਭਾਵੇਂ ਆਪਣਾ ਕੰਮ ਸ਼ੁਰੂ ਕਰ ਲੈ ਵਧੀਆ ਕੰਮ ਹੈਗਾ। ਹੈ ਕਿ ਨਹੀਂ। ਤੇ ਪੜ੍ਹਿਆਿ ਕਿੰਨਾ ਉਹ
ਹੈਲੋ ਅੱਛਾ
ਪਲੱਸ ਟੂ ਕੀਤੀ ਹੋਈ ਏ।
ਠੀਕ ਹੈ।
ਹੂੰ ਬਿਲਕੁਲ
ਤੁਸੀਂ ਤਾਂ ਮੇਰੇ ਖਿਆਲ ਆਪਣਾ ਐਮ ਬੀ ਏ ਕੀਤੀ ਦੀ ਹੈ ਨਾ।
ਅੱਛਾ
ਹਾਂ ਵਧੀਆ ਤੁਹਾਡੀ ਪੜ੍ਹਾਈ ਵਧੀਆ ਤੇ ਤੁਸੀਂ ਕੋਈ ਜੋਬ ਦੇ ਬਾਰੇ ਚ ਨਹੀਂ ਸੋਚ ਰਹੇ।
ਨਹੀਂ ਹਜੇ ਮੇਰੇ ਕੋਲ ਬੇਬੀ ਏ ਛੋਟਾ ਮੈਂ ਇਸ ਕਰਕੇ ਕੋਈ ਰੋਕ ਨੀ ਸਕ
ਠੀਕ ਹੈ ਤੁਹਾਡੇ ਉੱਤੇ ਤੁਹਾਨੂੰ ਤਾਂ ਵਧੀਆ ਕਿਸੇ ਫੀਲਡ ਵਿੱਚ ਮਿਲ ਸਕਦੀ ਹੈ ਜੋਬ
ਹਾਂਜੀ।
ਕੋਈ ਨੀ ਕਰੋ ਟ੍ਰਾਈ ਕਰੋ। ਮਿਲ ਜਾਂਦੀ ਏ ਵਧੀਆ ਪੜ੍ਹਾਈ ਹੋਵੇ ਤਾਂ ਜੋਬ ਤਾਂ ਮਿਲ ਹੀ ਜਾਂਦੀ ਏ।
ਹਾਂਜੀ ਜੋਬ ਤੇ ਮਿਲ ਜਾਂਦੀ ਏ ਪਰ ਹਜੇ ਮੈਂ ਆਪ ਵੀ ਟਰਾਈ ਨੀ ਕਰ ਰਹੀ ਨਾ
ਠੀਕ-ਠੀਕ ਹਾਂ ਕੋਈ ਨਹੀਂ ਥੋੜ੍ਹਾ ਜਿਹਾ ਹੋਰ ਬੇਬੀ ਵੱਡਾ ਹੋ ਲਵੇ ਤੇ ਫੇਰ ਆਪ ਦੱਸਣਾ ਜੇ ਜੋਬ-ਜੋਬ ਵੀ ਚਾਹੀਦੀ ਹੋਏ ਨਾ ਤੇ ਆਪਾਂ ਉਹ ਵੀ ਕੋਸ਼ਿਸ਼ ਕਰ ਸਕਦੇ ਹਾਂ ਕੁੱਛ ਆਪਣੇ ਲਿੰਕ ਹੈ ਨੇ ਵੱਡੇ ਬੰਦਿਆਂ ਤੱਕ ਅਤੇ ਥੋੜ੍ਹੀ ਕੋਸ਼ਿਸ਼ ਕਰਕੇ ਸਪੋਰਟ ਕਰਕੇ ਲਗਾ ਕੇ ਕਿਤੇ ਹੋ ਸਕਦਾ ਕੰਮ
ਅੱਛਾ ਜੀ ਕੋਈ ਨੀ ਜਰੂਰ ਗੱਲ ਕਰਾਂਗੇ ਜਦੋਂ ਅਪਲਾਈ ਕਰਨੀ ਹੋਏਗੀ ਨਾ
ਪਰਿਵਾਰ ਠੀਕ ਹੈ ਪਾਪਾ ਦਾ ਬਿਜਨਸ ਠੀਕ ਚੱਲ ਰਿਹਾ ਪਾਪਾ ਦਾ
ਹਾਂਜੀ ਪਾਪਾ ਦਾ ਬਿਜਨਸ ਠੀਕ-ਠਾਕ ਏ।
ਠੀਕ-ਠੀਕ ਤੇ ਕੋਈ ਪਾਪਾ ਤੁਹਾਡੇ ਹੋਰ ਵੀ ਬਿਜਨਸ ਕਹਿ ਰਹੇ ਸਨ ਨਾਲ ਐਡ ਕਰਨ ਵਾਸਤੇ।
ਹਾਂਜੀ ਕਹਿ ਤੇ ਰਹੇ ਸੀ ਹਜੇ ਪਰ ਪਤਾ ਨਹੀਂ ਪਤਾ ਨੀ ਪਾਪਾ ਦੀ ਪਾਪਾ ਨੂੰ ਹੀ ਪਤਾ ਹੋਏਗੀ।
ਹੂੰ ਉਹ ਤੇ ਉਹਨਾਂ ਨੂੰ ਚਾਹੀਦਾ ਸ਼ੋਪ ਕਰ ਲੈਣ ਬਾਜ਼ਾਰ ਦੇ ਵਿੱਚ ਵਧੀਆ
ਹਾਂਜੀ, ਉਹ ਬਸ ਉਹ ਭਰਾ ਕਰੇਗਾ ਨਾ, ਜੋ ਬ੍ਰਦਰ ਕਰੇਗਾ ਨਾ, ਤੇ ਉਹਦੇ ਨਾਲ ਹੀ ਦੇਖਣਗੇ, ਉਹਦੇ ਨਾਲ ਹੀ ਬਹਿ ਜਾਣਗੇ
ਠੀਕ-ਠੀਕ ਏ, ਹਾਂ ਨਹੀਂ ਵੈਸੇ ਬਹੁਤ ਲੰਬਾ ਟੈਮ ਹੋ ਗਿਆ ਉਹਨਾਂ ਨੂੰ ਬਿਜਨਸ ਵਿੱਚ ਤੇ ਥੋੜਾ ਰਿਟਾਇਰਮੈਂਟ ਦਾ ਟਾਈਮ ਹੈ ਉਹਨਾਂ ਦਾ
ਹਾਂਜੀ-ਹਾਂਜੀ।
ਚਲੋ ਵਧੀਆ ਹੋਰ ਤੁਸੀਂ ਆਏ ਨੇ ਬੜਾ ਚਿਰ ਹੋ ਗਿਆ ਘੱਰ ਨੀ ਆਏ
ਹਾਂਜੀ ਕੋਈ ਨੀ ਆਵਾਂਗੇ ਜੀ ਬਸ ਟਾਈਮ ਨੀ ਲੱਗਿਆ ਸੀ। ਕਰਕੇ ਆਏ ਨੀ ਕੋਈ ਨੀ ਆਵਾਂਗੇ।
ਹਾਂ ਵਿੱਚੋਂ ਟਾਈਮ-ਟਾਇਮ ਕੱਢ ਕੇ ਆਓ। ਤੇ ਤੁਹਾਨੂੰ ਪਤਾ ਦੋਨੋ ਤਿੰਨੋ ਟਾਈਮ ਬਰਸਾਤ ਆ ਗਈ ਸਵੇਰੇ ਵੀ
ਹਾਂ ਅੱਛ-ਤਛ
ਉਸ ਚੱਕਰ ਵਿੱਚ ਫਿਰ ਘਰੋਂ ਨਿਕਲਣਾ ਪੋਸੀਬਲ ਹੀ ਨਹੀਂ ਹੋਇਆ।
ਹੂੰ। ਚਲੋ ਠੀਕ ਹੈ ਫੇਿਰ ਹੁਣ ਨਾ ਆਪਣਾ ਤੁਸੀਂ ਮੈਨੂੰ ਦੱਸਣਾ ਪਲਾਨਿੰਗ ਕਰਕੇ ਕਿ ਬਈ ਆਪਾਂ ਯਾਤਰਾ ਤੇ ਨਿਕਲਣਾ ਯਾਂ ਨਹੀਂ ਨਿਕਲਣਾ ਔਰ ਕਿੱਥੇ ਕਿੱਥੇ ਚੱਲਣਾ ਠੀਕ ਹੈ ਜੀ ਓਕੇ ਸਤਿ ਸ੍ਰੀ ਅਕਾਲ।
ਓ ਸਤਿ ਸ਼੍ਰੀ